ਹੈਲੋ,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
ਕੀ ਹਾਲ ਏ?
ਵਧੀਆ ਜੀ, ਤੁਸੀਂ ਦੱਸੋ?
ਹੂੰ
ਥੁਹਾਡੀ ਵਾਜ਼ ਕਮ ਆਂਦੀ ਪਈ ਐ।
ਕੀ ਕਰ ਰਹੇ ਓ?
ਕੁਛ ਨੀ ਬਸ ਵਿਹਲੇ ਹੈਗੇ ਸੀ, ਯਾਰ-ਦੋਸਤ ਦੇ ਘਰ ਆਏ ਸੀ।
ਨਹੀਂ ਲੈ ਸੋਚਾ ਫੋਨ ਫੋ ਕਰ ਲਈਏ ਕਿਸੇ ਕੋਲ
ਓਕੇ ਜੀ।
ਬ।
ਹੋਰ, ਦੱਸੋ?
ਵਧੀਆ, ਵਧੀਆ। ਤੁਸੀਂ ਦੱਸੋ, ਕਿੱਥੇ ਹੁਣ?
ਮੈਂ, ਯਾਰ-ਦੋਸਤ ਦੇ ਘਰ ਸੀ।
ਹਾਂਜੀ?
ਕੀ ਕਰ ਰਹੇ ਹੋ, ਯਾਰ-ਦੋਸਤ ਦੇ ਘੱਰੇ?
ਕੁਛ ਨੀ ਵਿਹਲੇ ਬੈਠੇ ਸੀ, ਹਾਂਜੀ?
ਇੱਕ ਸਵਾਲ ਸੀ, ਮੇਰਾ ਤੁਹਾਡੇ ਨਾਲ।
ਹਾਂਜੀ, ਪੁੱਛੋ ਜੀ।
ਗੇਮ-ਗੂਮ ਖੇਡਦੇ ਓ ਤੁਸੀ ਵੀ?
ਹਾਂਜੀ।
ਕੀ ਖੇਡਦੇ ਓ? ਇੰਨਡੋਰ, ਆਊਟਡੋਰ ਕੀ ਖੇਡਦੇ ਹੋ?
ਆਊਟਡੋਰ ਖੇਲਦੇ ਆਂ, ਜੀ।
ਆਊਟਡੋਰ ਗੇਮ'ਚ
ਹਾਂਜੀ।
ਕਿਹੜੀ ਗੇਮ ਪਸੰਦ ਕਰਦੇ, ਆਊਟਡੋਰ ਗੇਮ'ਚ?
ਕ੍ਰਿਕੇਟ ਕਰਦੇ ਆ ਜੀ, ਤੁਸੀ ਕਿਹੜੀ ਕਰਦੇ ਹੋ?
ਅਸੀਂ ਤਾਂ ਸਾਰੀ ਗੇਮਾਂ ਖੇਡ ਲਈਦੀ ਆ, ਕ੍ਰਿਕੇਟ, ਵਾਲੀਬਾਲ ਫੁੱਟਬਾਲ। ਟੈਨਿਸ ਜਿਹੜੀ ਮਿਲਗੀ, ਉਹੀ ਖੇਡ ਲਈਦੀ ਆ।
ਅੱਛਾ ਜੀ।
ਹਨ, ਤੁਸੀਂ ਕੀ ਕਰਦੇ, ਕ੍ਰਿਕੇਟ ਦੇ ਵਿੱਚ?
ਅਸੀਂ ਕੀਪਿੰਗ ਕਰਦੇ ਆ ਜੀ।
ਕੀਪਿੰਗ ਕਰਦੇ ਹੋ, ਮੇਨ ਕੀਪਿੰਗ ਦਾ ਕੰਮ ਕਰਦੇ ਹੋ, ਬੈਟਿੰਗ ਬੌਲੀਂਗ ਕੁਛ ਨਹੀਂ ਕਰਦੇ?
ਹੂੰ, ਬੋਲਿੰਗ ਕਰਦੇ ਆ, ਕੀਪਿੰਗ ਕਰਦੇ ਆ।
ਹੂੰ ਬੈਟਿੰਗ ਵੀ ਕਰਦੇ ਆਂ, ਬੌਲਿੰਗ ਵੀ ਕਰਦੇ ਆਂ।
ਅੱਛਾ ਜੀ ਹੋਰ
ਇੰਡੋਰ ਗੇਮ ਇੰਡੋਰ ਗੇਮ ਨੀ ਪਸੰਦ ਕਰਦੇ ਕੁਛ ਵੀ, ਇੰਡੋਰ ਚ ਕੁਛ ਨੀ ਖੇਡਦੇ
ਨਹੀਂ ਇੰਡੋਰ ਨਹੀਂ ਕੁਝ ਵੀ ਖੇਡਦੇ ਲੂਡੋ ਖੇਡ ਲਈ ਦੀ ਆ ਕਦੀ, ਕਦੀ
ਅੱਛਾ ਲੁਡੋ ਖੇਡਦੇ ਔ
ਹਾਂਜੀ।
ਅੰਦਰ ਹੀ ਖੇਡਦੇ ਔ, ਬਾਹਰ ਖੇਡਦੇ ਔ
ਕਹੀ ਕਭੀ ਪਾਰਕ ਮੇਂ ਬੈਠ ਕੇ ਖੇਲ ਲੇਤੇ ਹੈਂ, ਕਭੀ ਬਾਹਰ ਖੇਲ ਲੈਂਦੇ ਹੈ।
ਹਾਂਜੀ।
ਹੋਰ, ਹੋਰ ਕੋਈ ਨੀ ਪਸੰਦ ਕਰਦੇ ਤੁਸੀਂ।
ਹੁਣ ਬਸ ਏ ਕਮ ਹੀ ਖੇਲਦੇ ਹਾਂ ਜ਼ਿਆਦਾਤਰ ਕੰਮ ਚ ਰਹਿੰਦੇ ਆ।
ਅੱਛਾੱ, ਅੱਛਾ ਕੰਮ ਕਾਰ ਕੀ ਕਰਦੇ ਹੋ।
ਕੰਮ ਕੁਛ ਨੀ, ਬਿਜਨਸ ਕਰਦੇ ਹਾਂ ਅਸੀਂ।
ਅੱ ਪੜ੍ਹਾਈ ਪੜ੍ਹੀ ਕੀਤੀ ਹੈ ਕੁੱਛ ਕੀ ਕਰਦੇ ਪੜਾਈ, ਕੀ ਕੁੱਝ ਕਰਿਆ ਤੁਸੀਂ ਪੜ੍ਹਾਈ ਚ
ਅਸੀਂ ਬਾਹਾਰਵੀ ਕੀਤੀ ਹੋਈ ਹੈ।
ਅੱਛਾ ਜੀ।
ਓਪਨ ਬੋਰਡ ਚੋ
ਬਾਰ੍ਹਵੀਂ ਤੋਂ ਬਾਅਦ ਫਿਰ।
ਸੀ ਬੀ ਐਸ ਈ, ਚੋ ਅਸੀ ਫੇਲ ਹੋ ਗਏ ਥੇ ਫੇਰ ਔਪਨ ਬੋਰਡ ਤੋਂ ਕੀਤੀ ਹੈ।
ਦੁਬਾਰਾ ਕੀਤੀ ਐ, ਤੁਸੀਂ ਬਾਰਵੀਂ ਫੇਲ ਹੋਣ ਤੋਂ ਬਾਅਦ। ਕੀ ਕੁਛ ਕਾਰਨ ਰਿਹਾ ਸੀ, ਫੇਲ ਹੋ ਗਏ ਸੀ ਤੁਸੀਂ।
ਬਸ ਜੀ ਸਹੇਲੀ ਦਾ ਚੱਕਰ ਹੈਗਾ ਸੀ।
ਅੱਛਾ ਅੱਛਾਾ ਐਸਾ ਕੀ ਕਰਿਆ ਸੀ, ਕਿ ਇੰਨਾ ਜਦ ਤੁਸੀ ਫੇਲ ਹੋ ਗਏ
ਹਾਂਜੀ ਪੇਪਰਾਂ ਦੇ ਟਾਈਮ 'ਚ ਪੇਪਰਾਂ ਦੇ ਟਾਈਮ 'ਚ, ਛੱਡ ਗਈ ਸੀ।
ਅੱਛਾ -ਅੱਛਾ, ਕੀ ਕਾਰਨ ਸੀ ਛੱਡਣ ਦਾ, ਕੀ ਗੱਲ ਹੋ ਗਈ ਸੀ, ਛੱਡ ਕਿਉਂ ਦਿੱਤਾ ਤੁਹਾਨੂੰ
ਉਹਨੇ ਬਸ ਐ ਵੀ ਹੀ, ਬੇਵਜਹ ਈ। ਉਹਨੂੰ ਕੋਈ ਹੋਰ ਪਸੰਦ ਆ ਗਿਆ ਸੀ। ਮੈਂ ਸਕੂਲ 'ਚ ਗਿਆ, ਦੇਖਿਆ ਕਿਸੇ ਹੋਰ ਮੁੰਡੇ ਨਾਲ ਬੈਠੀ ਹੈਗੀ ਹੈ। ਮੇਰੇ ਨਾਲ ਰਾਤ ਮੇਰੇ ਨਾਲ ਰਾਤ ਲੜਾਈ ਕੀਤੀ, ਫੇਰ ਕਿਸੇ ਹੋਰ ਮੁੰਡੇ ਨਾਲ ਬੈਠੇ ਹੈਗੀ ਹੈ ਫਿਰ ਅਸੀਂ ਵੀ ਨੀ ਕੁਛ ਬੋਲਿਆ ਅਸੀਂ ਵੀ ਆਪਣਾ ਆਰਾਮ ਤੇ ਯਾਰ ਦੋਸਤ ਨਾਲ ਬੈਠ ਗਏ ਜਾ ਕੇ
ਠੀਕ ਠੀ ਏਦਾਂ ਹੀ ਕਰਨਾ ਚਾਹੀਦਾ, ਵੈਸੇ ਮਾੜੀ ਕੀਤੀ ਆ ਉਹਨੇ ਤੁਹਾਡੇ ਨਾਲ।
ਹੋਰ ਜੀ ਬਹੁਤ ਮਾੜੀ ਕੀਤੀ ਹੈ ਫੇਰ ਅਸੀਂ ਕਿਸੇ ਹੋਰ ਨਾਲ ਕਰ ਲਿੱਤੀ
ਕਿੰਨੇ ਸਾਲ ਦਾ ਰਿਲੇਸ਼ਨਸ਼ਿਪ ਸੀ ਤੁਹਾਡਾ।
ਉਹਦੇ ਨਾਲ ਤਾਂ ਇੱਕ ਸਾਲ ਦਾ ਸੀ।
ਉਸ ਤੋ ਪਹਿਲਾ, ਕੋਈ ਨੀ ਜੀ।
ਉਸ ਤੋਂ ਪਹਿਲਾਂ ਵੀ ਸੀ ਉਹ ਇੱਕ ਕੁੜੀ। ਜਿ ਉਹ ਕਹਨਾ ਵਾ ਜਵਾਕ ਜਿਹੜੀ ਸੀ, ਥੋੜ੍ਹੀ ਸੀ। ਬਹੁ ਉਹਦੇ ਨਾਲ ਦੋ ਇੱਕ ਦੋ ਮਹੀਨਾ ਗੱਲ ਕੀਤੀ ਹੈ।
ਫੇਰ ਉਸਦੇ ਨਾਲ ਵੀ ਬਾਤ ਬੰਦ ਕਰ ਦੀ ਸੀ।
ਤੇ ਤੁਸੀਂ ਜਿਹਨੇ ਕਿਹਾ ਤੁਸੀਂ ਕ੍ਰਿਕਟ ਪਸੰਦ ਕਰਦੇ ਹੋ, ਸਕੂਲ 'ਚ ਵੀ ਖੇਡ ਹੋ, ਕ੍ਰਿਕਟ ਵਗੈਰਾ ਨਹੀਂ
ਸਕੂਲ 'ਚ ਤਾਂ ਕਮ ਈ ਖੇਡਿਆ, ਬਾਹਰ ਹੀ ਖੇਡਦੇ ਆਂ।
ਸਕੂਲ'ਚ ਨ ਟਰਾਈ ਕੀਤਾ ਕਦੇ, ਟੀਮ ਵਿੱਚ ਖੇਡਣ ਦਾ
ਨਹੀਂ ਸਕੂਲ ਨੀ ਖੇਡੇ, ਤੁਸੀਂ ਖੇਡ ਹੋ।
ਅਸੀਂ ਆਪਣੇ ਸਕੂਲ ਟੀਮ 'ਚ ਖੇਡਦੇ ਰਹੇ ਹਾਂ।
ਕੀ ਕੁਝ ਕੀਤਾ, ਆ ਰਿਹਾ ਹੈ
ਆਪਾ ਪਲਸ ਵਨ, ਪਲਸ ਟੂ ਕੀਤੀ ਸੀਗੀ ਐਸ ਡੀ-ਐਸ ਡੀ ਸੀਨੀਅਰ ਸੂਕੂਲ ਤੋਂ ਓਦੀ ਟੀਮ 'ਚ ਅਸੀਂ ਖੇਡੇ ਸੀਗੇ। ਸਾਡਾ ਮੈਚ ਲੱਗੇਆ, ਸ੍ਰੀਪੀਂਗ ਡੇਲ ਸਕੂਲ ਦੇ ਨਾਲ
ਅੱਛਾ ਜੀ।
ਲੈਦਰ ਦਾ ਬੈਟ ਸੀਗਾ, ਓਥੇ ਆਪਾ ਬੋਲਿੰਗ ਵੀ ਓਵਰ ਦਾ ਮੈਚ ਸੀ, ਸੱਤਰ-ਅੱਸੀ ਰਨ ਤੇ ਪੂਰੀ ਟੀਮ ਆਊਟ ਕਰ ਤੀ ਆਪਾਂ
ਅੱਛਾ ਜੀ।
ਤੇ ਸਾਮਣੇ ਵਾਲੀ ਟੀਮ ਚ, ਦੋ-ਤਿੰਨ ਕੁੜੀਆਂ ਵੀ ਖੇਡ ਰੀ ਸੀ ਕੁੜੀਆਂ ਨੂੰ ਬੋਲਿੰਗ ਪਰ, ਓਨਾ ਨੂੰ ਪਤਾ ਈ ਨਾ ਲੱਗੇ ਕਿੱਦਰੋਂ ਆਂਦੀ ਪਈ ਐ, ਕਿੱਦਰੋਂ ਜਾਂਦੀ ਪਈ ਐ ਓ ਸਾਰੇ ਓਦੇ ਟੀਮ ਈ ਬੀਖਰ ਗਈ ਐ ਪੂਰੀ, ਕੁੜੀਆਂ ਨੂੰ ਓਪਨਿੰਗ ਕਰਾਂਦੇ ਪਏ ਆਂ। ਖੁਦ ਪਿੱਛੇ ਬੈਠੇ ਨੇ ਮੁੰਡੇ, ਕੁੜੀਆਂ ਨੂੰ ਓਪਨਿੰਗ ਨੀ ਕਰਾਂਦੇ ਪਏ ਆ।
ਮੁੰਡੇ ਪਾਗਲ ਈ ਹੈਗੇ।
ਹਾਂਜੀ, ਵਦੀਆ ਮੈਚ ਚੱਲ ਰੇਯਾ ਸੀ ਮਜ਼ਾ ਆ ਰੇਆ ਸੀ ਸਾਡਾ ਤੇ ਸ ਸਾਡੇ ਏਦਰ ਦੀ ਸਬ ਤੋਂ ਵੱਡੀ ਟੀਮ ਐ ਸ੍ਰਿਪੀਂਗ ਡੈਲ ਸਕੂਲ ਦੀ।
ਅੱਛਾ ਜੀ।
ਹੂੰ, ਵਦੀਆ-ਵਦੀਆ ਅਕੈੜਮੀ ਆ ਓਨਾਂ ਦੀ ਵਦੀਆ ਖੇੜਦੇ ਨੇ ਮੁੰਡੇ। ਬਾਸ ਫੇਰ
ਫੇਰ ਵੀ ਕੁੜੀਆਂ ਨੂੰ ਭੇਜਦੇ ਅੱਗੇ।
ਹਾਂਜੀ-ਹਾਂਜੀ, ਓ ਅਕੈਡਮੀ ਚ ਅਗਰ ਅਕੈਡਮੀ ਦੇ ਪਲੇਅਰ ਸੀਗੇ ਅਕੈਡਮੀ ਚ ਕੁੜੀਆਂ ਵੀ ਖੇੜਦੀਆਂ ਨੇ ਮੁੰਡੇ ਵੀ ਸਾਰੇ ਮਿਕਸ ਕੇ ਖੇਡਦੇ ਨੇ, ਬਸ ਓਨਾਂ ਦੇ ਨਾਲ ਈ ਮੈਚ ਲੱਗੇਆ ਸੀ ਤੇ ਇੱਕ ਵਾਰੀ ਹੋਰ ਐਥੇ ਕਿ ਸੈਨਥੋਮਸ ਸਕੂਲ ਹੈਗਾ, ਸੰਨਥੋਮਸ ਸਕੂਲ ਦੇ ਨਾਲ਼ ਵੀ ਅਸੀਂ ਖੇਡੇ ਆਂ। ਓਦੇ ਕੋਚ, ਕੋਚ ਨਾਲ਼ ਈ ਆਪਾਂ ਬੈਟਿੰਗ ਬੋਲਿੰਗ ਕੀਤੀ ਏ। ਕੋਚ ਖੇੜਦਾ ਸੀ ਓਣਾ ਦਾ ਓਨਾਂ ਦੀ ਟੀਮ ਵਿੱਚ, ਆ ਵੈਸੇ ਅਲਾਊਡ ਓਸ ਮੈਚ ਚ ਸਾਡਾ ਸਕੋਰ ਸੀ ਵੀਹ ਓਵਰਾਂ ਚ, ਦੋ-ਸੌ ਵੀਹ ਰਨ ਮਾਰੇ ਸੀ ਆਪਾ।
ਅੱਛਾ ਜੀ।
ਓਨਾਂ ਦੇ ਸਾਡੇ ਨਾ ਅ, ਅਸੀਂ ਬੋਲਿੰਗ ਕੀਤੀ। ਓਨਾਂ ਦਾ ਸਕੋਰ ਡੇਢ ਸੌ ਕੁਛ ਤੇ ਰੁਕ ਗੇਆ ਸੀਗਾ, ਓਨਾ ਚ ਵੀ ਓ ਮੈਚ ਵੀ ਓ ਹਾਰ ਗੇ ਸੀਗੇ ਆਪਾਂ ਜਿੱਤੇ ਸੀਗੇ ਦੋ ਟਰੋਫੀਆਂ ਜਿੱਤ ਕੀਤੀਆਂ ਸੀ ਆਪਣੇ ਸਕੂਲ ਦੇ ਲਈ।
ਅੱਛਾ ਜੀ, ਤੁਸੀਂ ਸਕੀਮ ਵਗੈਰਾ ਵੀ ਖੇੜ ਲੇਂਦੇ ਓ?
ਹਾਂਜੀ-ਹਾਂਜੀ, ਸਕੀਮ ਵੀ ਖੇਡਦੇ ਆਂ ਸਕੀਮ ਮਤਲਬ ਕੀ ਕੈਣਾ ਚਾਂਦੇ ਓ ਤੁਸੀਂ ਕੇੜੀ ਸਕੀਮ?
ਸਿਕੀਮ ਓਈ ਜੇੜੀ ਕਨ ਮੈਂ ਅ, ਚਾਰ ਓਵਰ ਚ ਚਾਰ ਸੋ ਰਨ ਮਾਰਨੇ ਹੁੰਦੇ ਆ।
ਹਾਂਜੀ-ਹਾਂਜੀ ਖੇੜਦੇ ਆ ਓਸ ਗੇਮ ਵੀ ਖੇਡਦੇ ਆਂ ਮੁੰਡੇ ਖੇਡਦੇ ਹੁੰਦੇ ਆਂ, ਆਪਾਂ ਏਦਰ ਅਨਾਜ ਮੰਡੀ 'ਚ ਖੇੜਦੇ ਆਂ ਆਪਣੇ ਏਥੇ ਓਦਰ ਮੁੰਡੇ ਸਕੀਮ ਵੀ ਖੇੜਦੇ ਆਂ, ਤੇ ਫੁਲ ਮੈਚ ਵੀ ਖੇਲ ਲਈ ਦੇ ਆ ਸਿੰਗਲ ਡਬਲ ਦੇ ਚਾਰ ਓਵਰ ਪੰਜਾਹ ਰਨ ਦੇ ਸੀ। ਕੀਮਤਾਂ ਘੱਟ ਈ ਖੇੜਦੇ ਨੇ ਯਾਨੀ, ਵਦੀਆ ਬੈਟਿੰਗ ਸਾਡੇ ਜੇਜਾ ਕੋਈ ਕਰਦਾ ਨੀ ਏ। ਵੀ ਜੇੜਾ ਸਕੀਮ ਖੇਲ ਲਵੇ, ਤਾਂ ਕਾਰਕੇ ਅਸੀਂ ਜੇਆਦਾਤਰ ਆਪਾਂ ਫੁੱਲ ਮੈਚ ਖੇੜਦੇ ਆਂ, ਜਿੱਦਾਂ ਸਿੰਗਲ-ਸਿੰਗਲ ਡਬਲ ਰਨ ਸਾਰੇ ਹੁੰਦੇ ਨੇ। ਤੇ ਓਰ ਗਰਾਉਂਡ ਰਨ ਖੇੜਦੇ ਆਂ, ਸਕੀਮ ਜਦੋ ਤਾਂ ਐਵੇਂ ਚੋਕਾ-ਛੱਕਾ ਈ ਮਾਰਨਾ ਹੁੰਦਾ ਸਿਰਫ ਸਿੰਗਲ ਡਬਲ ਹੁੰਦਾ ਨੀ। ਤਾਂ ਕਾਰਕੇ ਆਪਾਂ ਸਕੀਮ ਖੇ
ਗੱਲ ਤਾ ਐ ਈ ਐ। ਹੋਰ, ਆੱਜ ਵੀ ਖੇਲ ਕੇ ਆਏ ਤੁਸੀਂ?
ਹਾਂਜੀ-ਹਾਂਜੀ, ਆੱਜ ਤਾਂ ਜਿਵੇਂ ਸੰਡੇ ਸੀਗਾ ਅਸੀਂ ਤਾਂ ਪੂਰਾ ਹਫ਼ਤਾ ਆਪਾਂ ਕੰਮ ਤੇ ਰੈਨੇ ਆਂ ਬਾਕੀ ਸੰਡੇ ਨੂੰ ਇੱਕ ਦੇ ਇ ਇੱਕ ਦਿਨ ਮਿਲਦੈ, ਓਦਿਨ ਈ ਸਾਰੇ ਮੁੰਡੇ ਆਪਾਂ ਕੱਠੇ ਹੋ ਕੇ ਖੇੜਦੇ ਆਂ ਹਰ ਸੰਡੇ ਤੱ ਕੰਮ ਐ, ਸਵੇਰੇ ਵੀ ਖੇੜਦੇ ਆਂ ਸ਼ਾਮੀ ਵੀ ਖੇੜਦੇ ਆਂ।
ਅੱਛਾ ਜੀ, ਸਵੇਰੇ ਕਿੰਨੇ ਵਜੇ ਖੇੜਦੇ ਓ?
ਸਵੇਰੇ ਆਪਾਂ ਸਾਡੇ ਪੰਜ, ਪੋਣੇ ਛੇ ਵਜੇ ਚਲੇ ਜਾਈਦੈ ਮੰਡੀ ਵਿੱਚ ਫੇਰ ਆਪਾ ਦਸ ਗਿਆਰਾਂ ਵਜੇ ਤੱਕ ਸਵੇਰੀ ਖੇਡਦੇ ਹਾਂ, ਉਹ ਤੋਂ ਬਾਅਦ ਸ਼ਾਮ ਨੂੰ ਚਾਰ- ਚਾਰ ਪੰਜ ਵਜੇ ਫੇਰ ਚਲੇ ਜਾਂਦੇ ਆਂ, ਚਾਰ ਪੰਜ ਵਜੇ ਫੇਰ ਅੰਧੇਰਾ ਹੁਣ ਤੱਕ ਖੇਡਦੇ ਹਾਂ।
ਅੱਛਾ ਜੀ।
ਅੱਜ ਵੀ ਮੈਚ ਸੀ, ਅੱਜ ਸਾਡੇ ਮੁੰਡੇ ਜਿਹੜੀ ਟੀਮ ਸੀਗੀ। ਬੜਾ ਮਾੜਾ ਖੇਡੇ ਨੇ, ਇੱਕ ਵੀ ਮੈਂ ਜਪ ਇੱਕ ਇੱਕ ਮੈਚ ਜਿੱਤੇ ਆ ਸਾਰਾ ਦਿਨ ਚ, ਬਸ ਬਾਕੀ ਆਪਾਂ ਬਸ ਸਾਰੇ ਮੈਚ ਹਾਰੇ ਆਂ, ਪਤਾ ਨੀ ਕੀ ਹੋ ਗਿਆ ਸੀ ਮੁੰਡਿਆਂ ਨੂੰ, ਬਾਸ ਤਾਂ ਆਪਾਂ ਬਹੁਤ ਖੇਡੇ ਆਂ, ਇੱਕ ਮੈਚ ਜਿੱਤ ਆਂ, ਬਸ ਬਾਕੀ ਸਾਰੇ ਹਾਰੇ ਹਾਂਜੀ-ਹਾਂਜੀ ਬਾਕੀ ਸਾਰੇ ਹਾਰ ਗਏ, ਆਪਾਂ ਨਾ ਕਿਸੇ ਨੇ ਬੋਲਿੰਗ ਚੱਜ ਦੀ ਕੀਤੀ, ਨਾ ਬੈਟਿੰਗ ਚੱਜ ਦੀ ਕੀਤੀ। ਤੀ ਬਿਲਡਿੰਗ ਦੀ ਵਜਾ ਤੋਂ ਆਪਾਂ ਹਾਰ ਗਿਆ ਮੈਚ ਸਾਰੇ ਅੱਜ।
ਅੱਛਾ ਜੀ।
ਹੈਲੋ ਨਾ ਕੋਈ ਕੈਚਾ ਫੜ ਰਿਹਾ ਸੀ, ਨਾ ਚੁੱਕ ਕੇ ਚੱਟੇ ਰੁਕ ਰਹੇ ਸੀ, ਬਸ ਢਿੱਲੇ ਪਏ ਸੀਗੇ ਸਾਰੇ। ਕੀ ਕਹੀਏ ਉਹਨਾਂ ਨੂੰ, ਕਿਸੇ ਨੂੰ ਕੁੱਛ ਕਹਿ ਦੀਏ ਤੇ ਅੱਗੋਂ ਖਾਣ ਨੂੰ ਪੈਂਦਾ ਸਾਨੂੰ, ਜਿੱਥੇ ਮਰਜੀ ਖੜ ਜਾਵੇ ਆਪਣੀ ਮਰਜ਼ੀ ਨਾਲ। ਕੋਈ ਸੁਣਦਾ ਵੀ ਨੀ ਇੱਥੇ ਖੜਾ ਕਰ ਦੋ, ਨਹੀਂ ਉੱਥੇ ਖੜੇ ਹੋਵਾਂਗੇ। ਖੜਦੇ ਹੀ ਨਹੀਂ ਐ ਮੁੰਡੇ, ਤਾਂ ਕਰਕੇ ਹਾਰਨਾ ਤਾਂ ਹੈ ਹੀ ਸੀਗਾ ਫਿਰ।
ਮੁੰਡਿਆਂ ਦੀ ਇਹੀ ਹਾਲ ਹੈ ਗਿਆ, ਮੰਨਦੇ ਈ ਨਹੀ ਕਿਸੇ ਦੀ।
ਪ ਜੀ ਅੱਜ- ਕੱਲ੍ਹ ਦੇ ਮੁੰਡੇ ਬਸ ਘਰੇ ਬਹਿ ਗੇ, ਫੋਨਾਂ ਚ ਗੇਮ ਖੇਡਦੇ ਰਹਿੰਦੇ ਆ, ਬਾਹਰ ਘੱਟ ਹੀ ਨਿਕਲਦੇ ਨੇ ਬਹੁਤ।
ਉਹ ਇਹੀ ਐ ਗੱਲਾਂ।
ਜਹੀ ਐ ਸਾਡੇ ਨਾਲ ਪੁਰਾਣੇ ਮੁੰਡੇ ਜੁੜੇ ਹੋਏ ਆ, ਜਿਹੜੇ ਆਪਣੀ ਉਮਰ ਦੇ, ਉਹੀ ਖੇਡਦੇ ਆ ਵਧੀਆ। ਸਾਡੇ ਨਾਲ ਖੇਡਦੇ ਆਂ ਰੈਗੂਲਰ। ਉਹਨਾਂ ਦੇ ਨਾਲ ਹੀ ਖੇਡ ਲਈ ਦਾ, ਨਈ ਤੇ ਅੱਜ-ਕੱਲ੍ਹ ਦੀ ਜਿਹੜੀ ਜਨਰੇਸ਼ਨ ਐ, ਉਹ ਤਾਂ ਘਰੇ ਬਹਿੰਦੀ ਰਹਿੰਦੀ ਐ, ਘਰੇ ਹੁਣ ਚ ਹੀ ਕ੍ਰਿਕਟ ਖੇਡਦੇ ਨੇ, ਇੰਨਡੋਰ ਗੇਮ ਵੀ ਬ ਬਣਾ ਦਿੱਤਾ ਕ੍ਰਿਕਟ ਨੂੰ ਵੀ।
ਉਹ ਲੋਕਾਂ ਦਾ ਬੁਰਾ ਹਾਲ ਐ, ਅੱਧਾ-ਅੱਧਾ ਤਾਂ ਸਰਕਾਰ ਨੇ ਕੀ ਤਾ ਹੋਇਆ।
ਹਾਂਜੀ- ਹਾਂਜੀ ਆਹ ਤਾਂ ਗੱਲ ਹੈਗੀ, ਆਹ ਸਰਕਾਰ ਨੇ ਕੀਤਾ ਹੋਇਆ ਜੀ। ਯਰ ਆਪਣਾ, ਕੀ ਕਹਿੰਦੇ ਐਵੇਂ ਘਰੇ ਬੈਠੇ, ਘਰ ਦੇ ਫੋਨ ਤੇ ਲੂਡੋ ਖੇਲਦੇ ਰਹਿੰਦੇ ਆਂ। ਤੇ ਕਦੇ ਕ੍ਰਿਕਟ ਖੇਲਦੇ ਆ, ਆਹ ਹੁਣ ਪਲੇਅ ਸਟੇਸ਼ਨ ਚੱਲਦਾ ਐ, ਉਹ ਬੱਚਿਆਂ ਨੇ ਘਰੇ ਲਾ ਕੇ ਰੱਖ ਲਿਆ ਐ, ਘਰੇ ਪਲੇਅ ਸ਼ਟੇਸ਼ਨ ਚ ਹੀ ਗੇਮਾਂ ਖੇਡ ਦੇ ਰਹਿੰਦੇ ਨੇ ਐਲ ਈ ਡੀ ਤੇ ਕਨੈਕਟ ਕਰਕੇ, ਤਾਂ ਘਰੋਂ ਬਾਹਰ ਕੋਈ ਲਿਕੜਦਾ ਨੀ ਐ। ਘਰੇ ਹੀ ਪਏ ਰਹਿੰਦੇ ਆ ਸਾਰਾ ਦਿਨ। ਕਹਿ ਦਈਏ ਮੈਚ ਖੇਡਣ ਨੂੰ, ਉਹ ਕਹਿੰਦੇ ਆ ਅਸੀਂ ਥੱਕ ਗਏ ਆਂ, ਸਾਡੇ ਘਰ ਦੇ ਨੀ ਆਣ ਦੇਣਗੇ। ਉਹਨਾਂ ਦੇ ਘਰਦਿਆਂ ਨੇ ਵੀ, ਸਾਰਿਆਂ ਨੂੰ ਛੋਟੀ- ਛੋਟੀ ਉਮਰ ਦੇ ਬੱਚਿਆਂ ਨੂੰ ਫੋਨ ਦੇ ਰੱਖਿਆ, ਅੱਜ- ਕੱਲ੍ਹ ਦੇ ਟਾਈਮ ਚ ਤਾਂ।
ਬਹੁਤ ਬੁਰਾ ਹਾਲ ਹੈਗਾ ਲੋਕਾਂ ਦਾ, ਇਸ ਟਾਈਮ ਚ। ਲੋਕੀ ਇਹ ਸੋਚਦੇ ਆ, ਸਾਡੇ ਮੁੰਡੇ ਬਾਹਰ ਨਿਕਲ ਕੇ ਵਿਗੜ ਜਾਣਗੇ।
ਵੈਸੇ ਲਿਕੜਣਾ ਚਾਹੀਦਾ ਐ ਬਾਹਰ ਵੀ, ਘਰੇ ਬਹਿ ਕੇ ਐਨਾ ਵੀ ਘਰੇ ਨੀ ਰਹਿਣਾ ਚਾਹੀਦਾ, ਵੀ ਤੁਸੀਂ ਖੇਡਣਾ ਕੁੱਦਣਾ ਹੀ ਭੁੱਲਜੋ। ਘਰੇ ਰਹਿ ਕੇ ਵੀ ਕੰਮ ਚੱਲਦਾ ਨੀ ਐ, ਬਾਹਰ ਨਿਕਲ ਕੇ ਖੇਡਣਾ ਚਾਹੀਦਾ ਹੈ ਮੁੰਡਿਆਂ ਨੂੰ। ਪਰ ਕਿਸੇ ਨੂੰ ਕੀ ਕਹਿ ਸਕਦੇ ਆਂ ਜੀ ਬਸ।
ਸਰੀਰ ਵੀ ਠੀਕ ਰਹਿੰਦਾ, ਬਾਹਰ ਨਿਕਲ ਕੇ ਖੇਡਣ।
ਆਹ ਤੇ ਗੱਲ ਹੈਗੀ ਆ ਜੀ, ਬਾਹਰ ਨਿਕਲ ਕੇ ਸਰੀਰ- ਸਰੀਰ ਸਭ ਵਧੀਆ ਰਹਿੰਦਾ ਐ, ਮੁੰਡਾ ਤੰਦਰੁਸਤ ਰਹਿੰਦੇ ਨੇ ਬੰਦੇ।
ਹਾਂਜੀ, ਆਹ ਗੱਲ ਤਾਂ ਹੈਗੀ ਆ।
ਤੁਸੀਂ ਕਦੋਂ- ਕਦੋਂ ਖੇਡਦੇ ਓ, ਰੈਗੂਲਰ ਖੇਡਦੇ ਇੱਕ ਦੋ ਦਿਨ ਖੇਡਦੇ ਹੋ ਹਫ਼ਤੇ ਚ।
ਕਦੀ ਕਦਾਰ ਖੇਡ ਲੈਂਦੇ ਆ। ਸਾਨੂੰ ਇੰਨਾ ਖਾਸ ਖੇਡ ਖੇਡਣਾ ਵੀ ਨੀ ਆਂਦਾ, ਜਦ ਇਹਨਾਂ ਦੇ ਨਾਲ ਦੇ ਖਿਡਾ ਲੈਂਦੇ ਨੇ, ਤਦ ਖੇਡ ਲੈਂਦੇ ਨੇ।
ਖੇਡਨਾ ਤਾ ਆ ਈ ਜਾਂਦਾ ਬੰਦੇ ਨੂੰ, ਜਦੋਂ ਰੈਗੂਲਰ ਬੈਟਿੰਗ ਵੂਟਿੰਗ ਸਾਰੀ ਹੁੰਦੀ ਰਹਿੰਦੀ ਐ।
ਤੁਹਾਡੀ ਆਵਾਜ਼, ਘੁੰਮਉਂਦੀ ਐ।
ਖੇਲ ਆ ਜਾਂਦਾ ਮੁੰਡਿਆਂ ਨੂੰ, ਜਿਵੇਂ- ਜਿਵੇਂ ਖੇਡਦੇ ਆ ਰੈਗੂਲਰ, ਉਵੇਂ ਉਹਨਾਂ ਦੀ ਗੇਮ ਸਹੀ, ਹੁੰਦੀ ਜਾਂਦੀ ਏ। ਕੋਈ -ਕੋਈ ਹੁੰਦੇ ਨੇ ਜਿਹਨੇ ਬਸ ਟੈਮ ਪਾਸ ਕਰਨ ਖੇਡਦੇ ਆ, ਉਹਨਾ ਨੂੰ ਖੇਲਣ ਦਾ ਜਨੂੰਨ ਹੀ ਨਹੀਂੀ ਹੁੰਦਾ। ਜਿਹੜੇ ਬੰਦੇ, ਦਾ ਜਨੂੰਨ ਹੈਗਾ ਉਹੀ ਖੇਲਣਾ ਸਿੱਖਦਾ, ਅੱਗੇ ਵੀ ਐਵੇਂ ਤਾਂ ਬਸ ਟੈਮ ਪਾਸ, ਕਰੀ ਜਾਓ ਬੈਟਿੰਗ, ਬੋਲਿੰਗ, ਸਭ ਕੁਛ ਟਰਾਈ ਕਰਨਾ ਚਾਹੀਦਾ ਹੈ, ਜਿਵੇਂ ਤੁਸੀਂ ਦੱਸਿਆ ਕੀਪਰਿੰਗ- ਕੀਪਰਿੰਗ ਨਾਲ ਤਾਂ ਚਲੋ ਕੀਪਰਿੰਗ ਵਧੀਆ ਹੈ, ਪਰ ਅੱਗੇ ਵੀ ਫੀਲਡਿੰਗ ਕਰੋ, ਤੁਸੀਂ ਟਰਾਈ ਕਰੋ, ਫੀਲਡਿੰਗ ਕਰਨ ਬੈਟਿੰਗ ਬੋਲਲਿੰਗ ਕਰਨ ਦਾ, ਤਾਂ ਹੀ ਸਿੱਖ ਕਹਾ ਗਿਆ, ਅੱਗੇ
ਹਾਂਜੀ, ਮੇਰੇ ਸੇ ਮੇਰਾ ਸਰੀਰ ਵੀ, ਭਾਰੀ ਆ ਨਾ ਤੇ ਇਸ ਕਰਕੇ ਮੈਂ ਕੀਪਰਿੰਗ, ਚ ਹੀ ਜਾਂਣਾ
ਅੱਗੇ ਮਤਲਬ, ਫਿਲਡਗ ਘੱਟ ਹੀ ਕਰਦੇ ਹੋ ਤੁਸੀਂ
ਹਾਂਜੀ
ਨਦੇਲੋਂ ਹੋਰ ਤਾਂ ਸਭ ਵਧੀਆ ਵੀਰ ਜੀ, ਚਲੋ ਮੈਂ ਤੁਹਾਨੂੰ ਬਾਅਦ ਚ ਕਰਦਾ ਕੋਲ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਵੀਰ ਜੀ, ਸਤਿ ਸ਼੍ਰੀ ਅਕਾਲ।
ਠੀਕ, ਸਤਿ ਸ਼੍ਰੀ ਅਕਾਲ ਜੀ।